ਹੈਲੋ।
ਹੈਲੋ।
ਹੈਲੋ ਭੈਣ ਜੀ, ਸਸ੍ਰੀ ਕਾਲ।
ਹਂਜੀ ਭੈਣ ਜੀ, ਸਾਸ੍ਰੀ ਕਾਲ। ਹੋਰ ਸੁਣਾਓ, ਠੀਕ ਔ ਤੁਸੀਂ?
ਹਾਂਜੀ, ਤੁਸੀਂ ਸੁਣਾਓ?
ਹਾਂਜੀ ਵਧੀਆ, ਹੋਰ ਘਰ-ਪਰਿਵਾਰ, ਬੱਚੇ ਸਭ ਠੀਕ ਨੇ?
ਸਭ ਠੀਕ, ਹੋਰ ਕੀ ਕਰਦੇ ਸੀ?
ਬਸ ਬੈਠੇ ਸੀ ਜੀ। ਹੁਣੇ ਰੋਟੀ ਬਣਾ ਕੇ ਹਟੇ ਸੀ ਤੇ ਬੈਠੇ ਸੀ।
ਅੱਛਾ, ਅੱਛਾ।
ਹਾਂਜੀ, ਹੋਰ ਤੁਸੀਂ ਅੱ
ਹੋਰ ਰੋਟੀ-ਪਾਣੀ ਛਕ ਲਿਆ? ਮੈਂ ਕਿਆ ਹੋਰ ਰੋਟੀ-ਪਾਣੀ ਛਕ ਲਿਆ?
ਨਹੀਂ ਹਜੇ ਨੀ ਜੀ ਛੱਕਿਆ ਹਜੇ ਬਸ ਬਣਾਯਾ ਈ ਏ ਬਸ ਬੱਚੇ ਆਣਗੇ ਤੇ ਕੱਠੇ ਈ ਖਾਂਣੇ ਆਂ ਅਸੀਂ ਰੋਟੀ।
ਹਾਂਜੀ, ਹਾਂਜੀ, ਅਪਾਂ ਵੀ ਨੀ ਹਜੇ ਛਕਿਆ, ਬਸ ਹੁਣ ਬੱਚੇ ਹੁਣੇ ਨਾ ਬਸ ਓਥੇ ਗਏ ਨੇ ਸਾਡੇ ਪੜੋਸਣ ਦੇ ਵਿੱਚ ਨਾ ਬੱਚੇ ਨਾਲ ਖੇਲਦੇ ਐ ਨਾ ਬਸ ਓਥੇ ਵ ਗਲੀ ਚ ਓਨਾ ਨੂੰ ਬੁਲਾ ਕੇ ਲਿਆਏ ਨੇ ਤੇ ਖੇਲਣ ਲੱਗੇ ਨੇ, ਬਸ ਮੈਂ ਓਨਾ ਨੂੰ ਵਾਜ਼ਾਂ ਮਾਰਦੀ ਆਂ। ਤੇ ਮੈਂ ਓਨਾ ਨੂੰ ਬੁਲਾਣੀ ਆਂ, ਖੇਲ ਮਤਲਬ ਹੁਣ ਰੋਟੀ ਖਾਲੋ। ਮੈਂ ਬਣਾ ਤੀ ਏ ਬਸ ਹੁਣ ਓਹ ਵੀ ਆਜੇਗੇ ਫੇਰ ਸਾਰੇ ਕੱਠੇ ਰਲ ਕੇ ਖਾਵਾਂਗੇ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਏ। ਫੇਰ ਤੁਸੀਂ ਅੱਜ ਮੈਨੂੰ ਕੈਵੇਂ ਯਾਦ ਕਰ ਲਿਆ? ਮੈਂ ਕਿਆ ਅੱਜ ਭੈਣ ਜੀ ਦਾ ਫੋਨ ਆਦਾ ਪਿਐ, ਅੱਜ ਇਨਾਂ ਨੇ ਕਿ
ਹਾਂਜੀ-ਹਾਂਜੀ, ਬਸ ਮੈਂ ਨਾ ਏਅਰ ਫਰਾਈ ਲਿਆਇਆ ਸੀ ਤੇ ਮੈਂ ਕਿਆ ਵੀ, ਤੁਹਾਨੂੰ ਪੁੱਛ ਲਾਂ ਕਿ ਉਹਨਾਂ ਵਿੱਚ ਕੀ-ਕੀ ਯੂਜ਼ ਕਰ ਸਕਦੇ ਆ, ਆਪਾਂ ਕੀ-ਕੀ ਬਣਾ ਸਕਦੇ ਆ? ਮੈਨੂੰ ਨਾ ਪਤਾ ਨੀ ਹੈਗਾ।
ਅੱਛਾ ਅੱਛਾ, ਤੁਸੀਂ ਏਅਰਫਰਾਏ ਲਿਆ ਵੈਸੇ ਤੇ ਵੀ ਯੂਟਿਊਬ ਤੇ ਵੀ ਤੁਸੀਂ ਦੇਖ ਸਕਦੇ ਔ, ਵੈਸੇ ਤੇ ਮੈਂ ਕੁਛ ਬਣਾਦੀ ਨੀ ਚੇ ਈ ਲੱਗੇ ਰਹਿੰਦੇ ਨੇ। ਮੈਂ ਤੇ ਬਸ ਇੱਕ ਵਾਰੀ ਆਪਣਾ ਫਰੈਂਚ -ਫਰਾਈਜ਼ ਬਣਾਏ ਸੀ।
ਹ
ਮੇਰੇ ਨਾ ਨਨਾਣ ਦੇ ਬੱਚੇ ਆਏ ਸੀ, ਨਾਨਾਮ ਦੇ ਬੱਚੇ ਆਏ ਸੀ। ਘਰ ਵੀ ਕੋਈ ਨੀ ਕਹਿੰਦੇ ਕੁਛ ਮੰਗਾ ਦੋ। ਮੈਂ ਕਿਹਾ, ਬਜ਼ਾਰੋਂ ਮੈਂ ਆਂਦਾ ਥੋੜ੍ਹਾ ਵੀ ਆਂਦਾ। ਤੇ ਇਹ ਬੱਚਿਆਂ ਨੇ ਇਅ ਫਿਰਾਏ ਜਿਹਾ ਲਿਆਂਦਾ, ਤਾਂ ਇਹਦੇ ਚ ਵੇਖਾਂ ਕਿਵੇਂ ਬਣਦਾ ਫੇਰ ਮੈਂ ਥੋੜ੍ਹਾ-ਬਹੁਤ।
ਹਾਂਜੀ। ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਏ। ਉਹ 'ਚ ਫਰੈਂਚ ਫਰਾਈਜ਼ ਵੀ ਬਣ ਜਾਂਦੇ ਨੇ।
ਹਾਂਜੀ, ਹਾਂਜੀ, ਮੈਂ ਤਾਂ ਐਵੇਂ ਮਾੜਾ ਜਿਹਾ ਦੇਖ ਕੇ ਬਣਾ ਆਂ। ਤੇ ਚਲੋ, ਮੈਂ ਤੁਹਾਨੂੰ ਦੱਸ ਦਿੰਨੀ ਆਂ। ਪਤਾ ਕੀ, ਮਤਲਬ ਮੋਟੇ-ਮੋਟੇ ਚਾਰ-ਪੰਜ ਆਲੂ ਲਿਤੇ ਮੈਂ। ਤੇ ਚਾਰ ਨੂੰ ਛਿੱਲ ਕੇ ਨਾ, ਚੰਗੀ ਤਰਾਂ, ਵੈਸੇ ਤਾਂ ਸਾਡੇ ਕੋਲ ਕਟਰ ਹੈਗਾ ਐ, ਫਰੈਂਚ ਫਰਾਈਜ਼ ਵਾਲਾ। ਉਹ 'ਚ ਅਸੀਂ ਕਰ ਲੈਂਨੇ ਆਂ। ਛਿੱਲਣ ਲਾ, ਛਿੱਲਣ ਦੀ ਲੋੜ ਨਹੀਂ ਏ, ਪਰ ਮੈਂ ਕਿਹਾ, ਛਿੱਲ ਕੇ ਥੋੜ੍ਹੇ ਵਧੀਆ ਜਿਹੇ ਬਣ ਜਾਂਦੇ ਨੇ।
ਅੱ
ਐਲੇ ਮੈਂ, ਆ, ਹਾਂਜੀ। ਪਹਿਲੇ ਮੈਂ ਸਾਰੇ ਆਲੂ ਛਿੱਲ ਲੇ। 'ਤੇ ਫੇਰ ਉਨਾਂ ਨੂੰ ਅਪਨੇ ਕਟਰ 'ਚ ਸਾਰੇ ਜੁ ਕੱਟ ਲਏ। ਉਹ ਬੱਸ ਕੱਟਰ ਏ, ਦੋ ਬੋਕਸ ਹੁੰਦੇ ਉਨਾ 'ਚ। ਆਲੂ ਰੱਖੋ 'ਤੇ ਉੱਤੋਂ ਇੱਕ ਡੱਬਾ ਲਾ ਕੇ ਹੋਰ ਦਬਾ ਦੋ। 'ਤੇ ਉਹ ਸਾਰੇ ਫਰੈਂਡ। ਸਫਰਾਈਜ਼ ਆਪਨੇ ਆਪ ਕੱਟੇ ਜਾਂਦੇ ਨੇ, ਫੇਰ ਮੈਂ ਉਨਾਂ ਨੂੰ। ਧੋ ਕੇ, ਚੰਗੀ ਤਰਾਂ, ਚੰਗੀ ਤਰਾਂ ਸੁਖਾ ਕੇ ਨਾ। ਫੇਰ ਉਹ ਨੇ ਚੰਗੀ ਤਰਾਂ, ਮਤਲਬ ਪਾ ਕੱਪੜੇ ਨਾਲ ਪਾਨੀ ਪੂੰਝ ਲਿਆ ਬਈ। ਬਿਲਕੁਲ ਪਾਨੀ ਨਾ ਹੋਵੇ ਆਲੂਆ 'ਚ, ਬਿਲਕੁਲ ਸੁਕ ਕੇ ਹੋਨ, 'ਤੇ ਫੇਰ ਅਸੀਂ ਉਨੂੰ ਮੈਂ ਉਦੇ ਵਿੱਚ, ਪਲੇਟ ਚ, ਇੱਕ ਭਾਂਡੇ ਚ, ਪਰਾਤ ਚ ਪਾ ਕੇ ਖੁੱਲੀ। ਉੱਤੇ ਥੋੜਾ ਜੇਆ ਨਮਕ ਪਾਇਆ, ਥੋੜ੍ਹਾ ਜੇਆ ਭੈਰੀ-ਭੈਰੀ ਮਸਾਲਾ ਪਾਇਆ। 'ਤੇ ਫਿਰ ਰੂਟ ਥੋੜਾ ਪਾ ਕੇ, ਤੇ ਉਨਾਂ ਨੂੰ ਮਿਕਸ ਜੇਆ ਕਰ ਲਿਆ। ਫੇਰ ਮੈਂ ਦੇਖਿਆ, ਉਹ ਏਅਰ ਫਰਾਇਰ ਵਾਲੇ ਡੱਬੇ 'ਚ ਬਸ।
ਹਾਂਜੀ, ਮੇਨੂੰ ਲੱਗਿਆ ਨਾ, ਓ ਜਿਦੇ ਕੋਲੋਂ ਮੈਂ ਲੈ ਕੇ ਆਈ ਸੀ ਨਾ।
ਹਾਂਜੀ।
ਹਾਂਜੀ, ਮੈਂ ਕੈਅ ਰੀ ਆ, ਜਿਦੇ ਕੋਲੋਂ ਮੈਂ ਲੈਕੇ ਆਈ ਸੀ ਨਾ, ਉਹ ਭਾਈ ਮੈਨੂੰ ਕੈਂਦਾ ਬਈ ਕਲ ਰੋਡ ਵੀ ਨਾ ਪਾਨਾ, ਤੁਹਾਡੇ ਐ ਤੇ ਫਿਰ, ਅਹ ਮਿੱਠੇ-ਮਿੱਠੇ ਬ ਮਿੱਟੀ -ਮਿੱਟੀ ਕੈਦਾਂ ਬਣੇ ਨੇ ਉਹ, ਉਨਾਂ ਨੂੰ ਆਂਦੇ ਹੋਏ।
ਹਾਂਜੀ। ਨਈਂ ਜੀ, ਬਸ ਐ ਵਏਰ ਫਰਾਇਰ ਦਾ ਫਾਇਦਾ ਕੀ, ਬਿਨਾਂ ਤੇਲ ਤੋਂ ਮਤਲਬ ਤੁਸੀਂ, ਘੱਟ ਤਾ ਘੱਟ ਤੇਲ ਯੂਸ ਕਰ ਸਕਦੇ ਓ। ਤੇ ਫੇਰ ਮੈਂ ਓਦੀ ਛਾਨ, ਜਾਲੀ ਜਾ ਸਟੈਂਡ ਜੇਆ ਸੀ, ਉਹਦੇ 'ਤੇ ਤੇਲ ਲਾਅ ਤਾ, ਫੇਰ ਓਦੇ 'ਤੇ ਫਰੈਂਚ ਫਰਾਈਜ਼ ਰੱਖ 'ਤੇ। ਫ਼ੇਰ ਥੋੜਾ ਫਰੈਂਚ ਫਰਾਈਜ਼ ਦਾ ਉੱਤੇ ਤੇਲ ਬਸ ਮਲਿਆ, ਜਿਵੇਂ ਆਪਾਂ ਚਾਰ ਨੂੰ ਵੀ ਮਲਦੇ। 'ਤੇ ਬਸ ਮੋਣਾ -ਮਾੜਾ ਮੱਲਿਆ। ਫਿਰ ਮੈਂ ਉਨੂੰ, ਇੱਕ ਸੌ ਸੱਠ ਡਿਗਰੀ ਦੇ ਟੈਂਪਰੇਚਰ 'ਤੇ ਸੋਲਾਂ ਮਿੰਟ ਦੇ ਆਹ ਟਾਈਮਰ ਲਾ ਕੇ ਨਾ, ਰੱਖ ਤਾਂ, ਮੈਂ ਦੇ ਮੈਂ ਕੇਆ ਦੇਖਾ ਸਹੀ ਵੀ ਬਨਨਗੇ ਕੇ, ਨਈ। ਫੇਰ ਜਦੋਂ ਸੱਤ -ਅੱਠ ਮਿੰਟ ਹੋਏ, ਮੈਂ ਮਾੜਾ ਖਾਇਆ 'ਤੇ ਥੋੜੇ ਕੱਚੇ ਸੀ। ਫੇਰ ਆਪਾਂ ਪੂਰੇ ਸੋਲਾਂ ਮਿੰਟ ਤੱਕ ਪਕਾਇਆ, 'ਤੇ ਜਦੋਂ ਮੈਂ ਕਚ ਕੱਢੇ ਮੈਂ ਕਿਹਾ, ਹਾਏ! ਲੋਕੀ ਬਰਬਾਦ ਨਾ ਹੋ ਗਿਆ ਹੋਏ। ਬਿਜਲੀ ਵੀ ਫੂਕੀਏ 'ਤੇ ਬੇਜ਼ਤੀ ਵੀ ਨਾ ਹੋ ਜੇ। ਫਿਰ ਮੈਂ ਦੇਖਿਆ ਬੋਤ ਵਦੀਆ ਬੰਨੇ ਦੇ ਸੀ, ਭੈਂਜੀ ਤੇਲ 'ਤੇ ਮਸ ਸੀ, ਬੋਤ ਵਦੀਆ ਕੀਤਾ ਤੁਸੀਂ ਏਅਰ ਫਰਾਏਅਰ ਲਿਆਂਦੈ। ਆਪਨਾ ਹੈਲਦੀ ਚੀਜ਼ਾਂ ਬਨਦੀਆਂ ਨੇ ਉਦੇ 'ਚ, ਤੇਲ 'ਤੇ ਲੱਗਦਾ ਈ ਨੀ ਮਸ ਭਾਵੀ ਚਾ ਬਚਿਆ 'ਤੇ ਉ ਸਾਡੀ ਸੇਹਤ ਨੂੰ ਵੀ ਤੇਲ ਦਾ ਕੋਈ ਨੁਕਸਾਨ ਨੀ ਐ।
ਹਾਂਜੀ-ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਏ, ਤੇਲ ਵੀ ਅੱਜ-ਕੱਲ੍ਹ ਬੋਤ ਈ ਮੈਂਗਾ ਹੋ ਗਿਆ ਐ।
ਹੈਲੋ!
ਔਰ ਹਾਂਜੀ ਔਰ ਮਤਲਬ ਕਿ ਅਸੀਂ ਕਈ ਦੇਖਿਆ ਮੈਂ ਫੇਰ ਮੈਂ ਕਿਹਾ ਵੈਸੇ ਤੇ ਬਹੁਤ ਵਧੀਆ ਬਨੇ ਨੇ ਬੱਚੇ ਕਹਿਣ ਮਾਮੀ ਤੁਸੀਂ ਤੇ ਬਾਜ਼ਾਰ ਵੱਕਣ ਮੰਗਏ ਬਣਾਏ ਨੇ ਮੈਂ ਕਿਹਾ, ਵੀਹ ਰੁਪਏ ਦੇ ਵੀ ਆਲੂ ਨੀ ਲੱਗੇ ਦਸ ਰੁਪਏ ਦਾ, ਤੇਲ ਵੀ ਨੀ ਲੱਗਿਆ ਚਲੋ ਮੰਨ ਲਓ ਦਸ ਵੀਹ ਰੁਪਏ ਦੀ ਬਿਜਲੀ ਲੱਗ ਗਈ। ਪਰ ਐਵੇ ਏਡੇ ਖੁੱਲੇ ਫਰੈਂਚ ਫਰਾਇਜ ਬਣ ਗਏ ਬਾਜ਼ਾਰ ਤੇ ਦੋ,
ਹਾਂਜੀ-ਹਾਂਜੀ। ਹਾਂਜੀ ਮੈਂ ਤੁਹਾਨੂੰ ਨਾ ਇੱਕ ਗੱਲ,
ਤੁਸੀਂ ਉਥੇ ਦੇ, ਕੁੜੀ ਘਰ ਹਾਂਜੀ ਬੋਲੋ।
ਹੈਲੋ ਮੈਂ ਕਹਿ ਰਹੀ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਅੱਜ ਨਾ ਸਾਡੀ ਗਲੀ ਚ ਨਾ ਇ ਕੁੜੀ ਸੀ,
ਹਾਂਜੀ।
ਹੈਲੋ, ਹਨਾ ਤੇ ਨਾ ਉਹ ਨਾ ਆਪਣੇ ਭਰਾ ਨੂੰ ਨਾ ਪਤਾ ਨੀ, ਹੋਲੀ ਦੇ ਗੁਬਾਰੇ ਬਚੇ ਹੋਣੇ ਨੇ ਉਹ ਆਪਣੇ ਭਰਾ ਨੂੰ ਨਾ ਮਾਰਦੀ ਪਓ ਭਰਾ ਥੱਲੇ ਸੀ ਨਾ ਤੇ ਉਹ ਨਾ ਦਰਾਮਚਾਰ ਕੇ ਨਾ ਉਹ ਬੰਨੇ ਦੇ ਥੱਲੇ ਡਿੱਗੀ ਮੇਰਾ ਮਨ ਇਨਾ
ਹਾਏ-ਹਾਏ ਠੀਕ ਏ ਹੁਣ ਉਹ ਕੁੜੀ,
ਨਈ ਹਜੇ ਤੇ ਹਸਪਤਾਲ ਹੀ ਏ ਸ਼ਾਮੀ, ਸ਼ਾਮੀ ਓ ਡੀ, ਮੈਨੂੰ ਓ ਮੈ ਅੱਖਾਂ ਸਾਹਮਣੇ ਦੇਖਿਆ ਨਾ ਮੈਨੂੰ ਚੱਕਰ ਹੀ ਆਣ ਲੱਗ ਪਏ। ਹੋਰ ਮੈਂ ਕੀ ਕਰਾਂ ਤਾਂਹੀ ਮੇਰੀ ਥੋੜੀ ਜੀ ਨਾ ਤਬੀਅਤ ਢਿੱਲੀ ਹੈਗੀ ਏ।
ਹਾਂਜੀ ਆਹ ਤੇ ਹੋਲੀ ਦਾ ਤਿਉਹਾਰ ਤੇ ਵੈਸੇ ਹੋਲੀ ਤੇ ਹੈ ਹੀ ਮਾੜਾ ਏ। ਹੁਣ ਬਿਨਾਂ ਹੋਲੀ ਤੋਂ ਮਾੜਾ ਹੋ ਗਿਆ ਦਸ ਬੱਚੇ ਨੇ ਗੁਬਾਰਾ ਹੀ ਮਾਰਿਆ। ਉਹਨਾਂ ਦਾ ਬੰਨਾ ਛੋਟਾ ਹੋਣਾ ਜਾਂ ਫਿਰ ਐ ਪੈਰ ਪਾਣੀ ਪੂਨੀ ਪਿਆ ਸੀ।
ਨਈ-ਨਈ ਉਹਨਾ ਦੇ ਨਾ ਪਾਣੀ ਵੀ ਗਿਰਿਆ ਹੋਇਆ ਸੀ ਦੇਖੋ। ਉਹਦੀ ਮੰਮਾ ਨੇ ਕਿਹਾ ਹੋਣਾ ਵੀ ਗੁਬਾਰੇ ਗਬੁਰੇ ਖ਼ਤਮ ਕਰਦੋ। ਤੇ ਉਹਨਾਂ ਨੇ ਪਹਿਲੇ ਉੱਪਰ ਖੇਲੀ। ਮੇਰੇ ਪਤਾ ਨੀ ਮੈਂ ਨੀ ਇਨਾ ਦੇਖਿਆ ਮੇਰੇ ਤੇ ਬੱਚੇ ਦੇਖਦੇ ਪਏ ਸੀ। ਤੇ ਮੈਂ ਨਾ ਇੱਕ ਦਮ ਨਾ ਉੱਪਰ ਆਈ ਆਪਣੇ ਬੱਚਿਆਂ ਨੂੰ ਆਵਾਜ਼ ਦੇ ਰਹੀ, ਮੈਂ ਕਿਹਾ ਚਲੋ ਫਰੈਂਚ ਫਰਾਇਜ ਖਾਲ ਲੋ ਜੋ ਮੈਂ ਤੁਹਾਨੂੰ ਕਿਹਾ ਨੀ ਸੀ ਬੁਖਾਰ ਬੰਨੇ ਨੇ
ਹ ਹਾਂਜੀ।
ਹਾਂਜੀ, ਉਹ ਖਾਧੇ ਉਹਨਾਂ ਨੇ ਤੇ ਨਾ ਮੈਂ ਉਹਨਾਂ ਨੂੰ ਥੱਲੇ ਲੈ ਆਈ ਤੇ ਮੈਂ ਥੱਲੇ ਉਹ ਵੀ ਦੇਖ ਕਿਆ ਮੈਂ ਕਿਹਾ ਤੁਸੀਂ ਹੁਣ ਬੰਨੇ ਤੇ ਨਾ ਚਣਾ ਬਸ ਮੈਂ ਉਹਨਾਂ ਨੂੰ ਇਹ ਕੇ ਥੱਲੇ ਲੇ ਆਈ। ਬਹੁਤ ਹੀ ਉਹ ਹੋਇਆ ਮੈਂ ਤੇ ਮੈਂ ਦੇਖ ਕੇ ਹਰਾਨ ਹੋ ਗਈ ਉਹਨਾਂ ਨੂੰ।
ਹਾਏ ਰੱਬਾ ਬਾਬਾ ਜੀ ਠੀਕ ਕਰਨ ਓਹ ਕੁੜੀ ਨੂੰ।
ਹਾਂਜੀ, ਹੁਣ ਪਤਾ ਨਹੀਂ,
ਮੈਂ, ਹਾਂਜੀ ਮੈਂ ਵੀ ਆਪਣੇ ਬੱਚਿਆਂ ਦਾ ਧਿਆਨ ਰੱਖਾਂਗੀ ਬੰਨੇ ਬੁਨੇ ਤੇ ਉਹਨਾਂ ਨੂੰ ਬਿਲਕੁਲ ਚੜ੍ਹਨ ਨਈ ਦੇਣਾ ਮੈਂ ਭੈਣ ਜੀ ਬੰਨੇ ਤੇ, ਫੇਰ ਕਿੰਨਾ ਕੁ ਉੱਚਾ ਸੀ ਉਹ
ਉਹ ਨਾ ਉਹਨਾਂ ਦਾ ਬਨਾ ਨਾ ਬਿਲਕੁਲ ਹੀ ਛੋਟਾ ਸੀ, ਜਦੋਂ ਕਿ ਅਹ ਮਤਲ ਮਤਲਬ ਪੇਟ ਏ ਨਾ। ਤੁਹਾਡਾ ਓਨਿਆ ਆਉਂਦਾ ਸੀ ਉਹਨਾਂ ਦਾ ਬੰਨਾ ਬਹੁਤ ਜ਼ਿਆਦਾ ਛੋਟਾ ਸੀ।
ਹੋਣਾ ਏ।
ਹਾਂਜੀ ਬਹੁਤ ਈ ਛੋਟਾ ਸੀ, ਉਹਦੀ ਮੰਮੀ ਉਹਦੀ ਹਾਂਜੀ। ਹੈਲੋ।
ਲੈ ਲਓ
ਹਾਂਜੀ ਜ਼ਿਆਦਾ, ਹਾਂਜੀ ਹਜੇ ਤੇ ਪਤਾ ਨੀ ਹਜੇ ਹਸਪਤਾਲ ਏ ਓਹ। ਹੁਣ ਦੇਖੋ ਕੀ ਹੁੰਦਾ।
ਹਾਂ ਖੂਨ -ਖਾਾਨ ਨਿਕਲ ਗਿਆ ਹੋਣਾ।
ਹਾਂ ਉਹਦਾ ਤਾਂ ਇੰਨਾ ਖੂਨ ਵੱਗਿਆ ਜਦੋਂ ਡਿੱਗੀ ਨਾ ਤੇ ਔਹਦਾ ਬਹੁਤ ਜ਼ਿਆਦਾ ਖੂਨ ਵਗਿਆ ਤੇ ਆਪ ਤਾ ਇੰਨੀ ਸਾਰੇ ਮਹੱਲੇ ਵਾਲੇ ਨੇ ਇੰਨੀ ਬਾਲਟੀ ਰੋੜੀ, ਇੰਨੀ ਬਾਲਟੀ ਰੋੜੀ ਖੂਨ ਨੀ ਗਿਆ, ਉਹਦਾ ਇੰਨਾ ਖੂਨ ਨਿਕਲਿਆ ਸਿਰ ਤੋਂ ਈ ਵੱਜੀ ਨਾ। ਬਹੁਤ ਜ਼ਿਆਦਾ ਜ਼ਰ ਭਾਰ ਪਿਆ ਆ ਉਦੇਤੇ।
ਅੱਛਾ ਕਿੰਨੇ, ਕਿੰਨੇ ਕੁ ਵੱਡੀ ਸੀ ਕੁੜੀ ਮੈਂ ਕਿਹਾ।
ਮੈਂ ਕਿਹਾ ਥੋੜ੍ਹੀ ਹੈਵੀ ਸੀ, ਤੇ ਹੋਏਗੀ ਮੇਰੀ ਬ ਮੇਰੇ ਇੱਕ ਮੁੰਡਾ ਹੈਗਾ ਬਸ ਪੰਜ ਛੇ ਸਾਲਾਂ ਦਾ ਈ ਏ, ਉਹਦੇ ਜਿੰਨੀ ਕੁੜੀ ਸੀ।
ਹਾਏ ਰੱਬਾ ਛੋਟੀ ਜਿਹੀ ਕੁੜੀ ਕਿਦਾ ੳਤੋਂ ਡਿੱਗ ਪਈ ਮੇਰਾ ਤੇ ਸੁਣ ਕੀ ਹਾਲ ਏਦਾਂ ਹੁੰਦਾ ਵਾ ਤੁਸੀਂ ਤੇ ਦੇਖਿਆ ਤੁਹਾਡਾ ਕੀ ਹੁੰਦਾ ਹੋਣਾ।
ਹੋਰ ਮੈਂ ਤੇ ਦੇਖ ਕੇ ਮੈਨੂੰ ਉਹੀ ਸੀਨ ਨਾ ਯਾਦ ਆਈ ਜਾਂਦਾ ਮੈਂ ਕੀ ਕਰਾ ਬਹੁਤ ਓਹ ਹੁੰਦਾ।
ਇਹੀ ਹੁੰਦਾ ਐ ਜਦੋਂ ਕੁਛ ਦੇਖ ਲਓ ਨਾ ਤਾਂ ਤੇ ਫੇਰ ਉਹ ਸਾਰਾ ਅੱਖਾਂ ਤੇ ਅੱਗੇ ਘੁੰਮਦਾ ਰਹਿੰਦਾ ਸਾਡੇ। ਮੋਤ ਮੈਂ ਵੀ ਇੱਕ ਵਾਰ ਇੱਕ, ਮੈਂ ਵੀ ਇੱਕ ਵਾਰ ਹਾਂਜੀ।
ਜੇ ਆਪਾਂ ਇੱਕ ਈ ਚੀਜ਼ ਨੂੰ ਦੁਬਾਰਾ -ਦੁਬਾਰਾ ਦੇਖੀ ਜਾਂਵਾਗੇ ਨਾ। ਸਾਡੇ ਸਾਹਮਣੇ ਨਾ ਉਹੀ ਆਂਦੇ ਨੇ।
ਹਾਂਜੀ ਬਿਲਕੁਲ ਸਹੀ ਗੱਲ ਐ ਤਾਡੀ। ਮੈਂ ਵੀ ਇੱਕ ਵਾਰ ਐਕਸੀਡੈਂਟ ਦੇਖਿਆ ਸੀ, ਮੇਰੇ ਵੀ ਅੱਖਾਂ ਅੱਗੋਂ ਨਾ ਹਫ਼ਤਾ ਸੀਨ ਨੀ ਗਿਆ। ਮਤਲਬ ਬੰਦਾ ਈ ਜਨਾਨੀ ਸੀ, ਇੱਕ ਬੰਦਾ ਸੀ ਟਰੱਕ ਵਾਲਾ ਮਾਰ ਗਿਆ, ਜਨਾਨੀ ਪਲਟ ਈ ਗਈ। ਹਾਏ, ਹਾਏ ਮੈਂ ਇੱਥੋਂ ਕਦੀ ਵੀ ਨੀ ਮੈਂ ਅੱਜ ਵੀ ਕਈ ਵਾਰ ਸੋਚਾਂ ਨਾ ਮੇਰੇ ਚੱਕਰ ਆਂਦੇ ਨੇ।
ਹਾਂਜੀ ਕੱਲ ਮੇਰਾ ਮੁੰਡਾ ਰਾਤ ਦੀ ਮੂਵੀ ਦੇਖਦਾ ਪਿਆ ਸੀ, ਉਹ ਛੋਟਾ ਮੁੰਡਾ ਐ ਨਾ, ਤੇ ਵੱਡਾ ਲਾ ਕੇ ਬਹਿ ਜਾਂਦਾ ਐ। ਤੇ ਉਹ ਵੀ ਦੇਖ ਲੈਂਦਾ ਨਾ ਤੇ ਰਾਤੀ ਬਾਰਾਂ- ਬਾਰਾਂ ਵਜੇ ਤੱਕ ਇਹਨਾਂ ਨੇ ਭੂਤ ਦੀ ਮੂਵੀ ਦੇਖੀ ਕਿ ਤੇ ਨਾ ਰਾਤੀ ਮੇਰਾ ਮੁੰਡਾ ਸੌਦੇ -ਸੁੰਦੇ ਨਾ ਡਰ ਪਿਆ। ਉਹਨੂੰ ਡਰ ਪਿਆ ਤੇ ਉਹਨੂੰ ਨਾ ਪਤਾ ਨੀ ਕਿਹ -ਕਿਹੋ ਜਿ ਸੁਪਨੇ ਆਣ ਲੱਗ ਗਏ। ਹਾਏ ਮੈਂ ਡਰ ਗਈ ਮੈਂ ਪਤਾ ਨੀ ਕੀ ਹੁੰਦਾ ਪਿਆ।
ਹਾਂਜੀ ਚਲੋ ਭੈਣ ਜੀ ਮੈਂ ਥੋੜੀ ਦੇਰ ਮੁੰਡੇ ਦਾ ਚਲੋ ਮੈਂ ਤੁਹਾਨੂੰ ਕਰਾਂਗੇ ਹਾਂਜੀ, ਭੈਣ ਜੀ ਸਸਰੀ ਕਾਲ।
ਠੀਕ ਐ, ਠੀਕ ਐ, ਓਕੇ ਸਸਰੀ ਕਾਲ।